ਸਫ਼ੀਸ਼
ਸਤਿ ਸ੍ਰੀ ਅਕਾਲ ਜੀ
ਹੋਰ ਸੁਨਾਓ ਕਿਆ ਹਾਲ ਚਾਲ ਹੈ ਜੀ। ਬਸ ਵਧੀਆ ਜੀ ਵਧੀਆ ਚੜਦੀ ਕਲਾ ਚ ਜੀ ਬਹੁਤ ਵਧੀਆ ਜੀ ਅਪਣਾ ਸੁਣਾਓ ਸਭ ਵਧੀਆ ਜੀ ਸਭ ਵਧੀਆ ਫਿਰ
ਸਾਡਾ ਸਭ ਵਧੀਆ ਜੀ ਸਾਡਾ ਵਧੀਆ ਹੀ ਰਹਿਣਾ ਚਾਹੀਦਾ। ਹੋਰ ਦੱਸੋ ਫਿਟਨੈਸ ਬਾਰੇ ਤੁਹਾਡਾ ਕੀ ਖਿਆਲ ਏ। ਬੋਡੀ ਦੀ ਫਿਟਨੈਸ ਬਾਰੇ
ਫਿਟਨਸ ਸਰੀਰ ਦਾ ਸਭ ਤੋਂ ਜ਼ਰੂਰੀ ਚੀਜ਼ ਹੈ ਜੀ।
ਹਾਂਜੀ ਤੁਸੀਂ ਰੱਖਦੇ ਓ ਧਿਆਨ ਕੁਛ
ਬਿਲਕੁਲ ਜੀ ਸਵੇਰੇ ਉੱਠ ਕੇ ਯੋਗਾ। ਕਰਨ ਜਾਈਦਾ ਸੈਰ ਕਰਨ ਜਾਈਦਾ ਜੀ ਸਵੇਰੇ ਦੋ ਤੋਂ ਢਾਈ ਕਿਲੋਮੀਟਰ ਦੀ ਸੈਰ ਕਰਕੇ ਆਈ ਵੀ
ਚਲੋ ਇਹ ਤੇ ਵਧੀਆ ਗੱਲ ਏ ਕਿੰਨੇ ਕੁ ਵਜੇ ਚਲੇ ਜਾਂਨੇ ੳ।
ਡੇਲੀ ਸਵੇਰੇ ਸਾਢੇ ਕੁ ਪੰਜ ਵਜੇ ੳਠੀ ਦਾ ਜੀ। ਛੇ ਕੁ ਵਜੇ ਸੈਰ ਕਰਨ ਜਾਈਦਾ।
ਹਾਂਜੀ ਸੈਰ ਨਾਲ ਸੈਰ ਨਾਲ ਸਰੀਰ ਚੁਸਤ ਨਿਕਲ ਜਾਂਦਾ ਅੱਛਾ।
ਢਾਈ ਤਿੰਨ ਕਿਲੋਮੀਟਰ ਦੀ ਹੋ ਜਾਂਦੀ ਏ ਘਰ ਤੋਂ ਹੌਲੀ ਹੌਲੀ ਨਿਕਲੀ ਦਾ ਮੇਨ ਰੋਡ ਤੱਕ ਜਾਈਦਾ।
ਹਮ
ਮੇਨ ਰੋਡ ਤੋਂ ਫ਼ੇਰ ਵਾਪਸ ਆ ਜਾਈਦਾ ਬਸ।
ਚਲੋ ਇਹ ਤੇ ਵਧੀਆ ਸੈਰ ਕਰਨੀ ਚਾਹੀਦੀ ਹੈ।
ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਤਰੋ ਤਾਜ਼ਾ ਹਵਾ ਹੁੰਦੀ ਹੈ ਸਵੇਰੇ ਸਵੇਰੇ ਖੁਲ੍ਹ ਜਾਂਦਾ ਸ਼ਰੀਰ।
ਹਾਂਜੀ ਹਾਂਜੀ ਅਸੀਂ ਆਪ ਰੋਜ਼ ਜਾਨੇ ਆ ਅਸੀਂ ਡੋਗੀ ਰੱਖਿਆ ਦਾ ਨਾ ਉਹਨੂੰ ਘੁਮਾਨ ਜ ਜਾਨਾ ਹੁੰਦਾ ਫੇਰ ਉਹਦੇ ਬਾਨੇ ਅਸੀ ਵੀ ਹਾਂਜੀ, ਉਹਦੇ ਬਹਾਨੇ ਅਸੀਂ ਰੋਜ਼ ਚਲੇ ਜਾਂਦੇ ਹਾਂ ਅਸੀਂ ਲੈਬਰਟੋਰੀ ਰੱਖਿਆ ਦਾ
ਅੱਛਾ ਲੈਬਰੇ ਰੱਖਿਆ ਹੋਇਆ, ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ, ਅਸੀਂ ਨੀ ਰੱਖਿਆ ਜੀ
ਅੱਛਾ -ਅੱਛਾ ਬਸ ਸੈਰ ਕਰਵਾ ਲੈਂਦੇ ਆਂ ਰੋਜ਼, ਇਹਦੇ ਬਣ ਇਹ ਸਾਡੀ ਵੀ ਸੈਰ ਹੋ ਜਾਂਦੀ ਏ
ਬਿਲਕੁਲ ਵੀਰ ਜੀ ਬਹੁਤ ਵਧੀਆ ਜੀ, ਬਹਾਨੇ ਸਿਰ ਹੋਣੀ ਚਾਹੀਦੀ ਸਰੀਰ ਦੀ ਫਿਟਨੈਸ ਹੋ ਜਾਂਦੀ ਹੈ
ਹਾਂਜੀ- ਹਾਂਜੀ, ਨਾਲੇ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਥੋੜ੍ਹੀ ਬਹੁਤ ਜਿਮ ਕਰ ਆਂਦੇ ਹਾਂ, ਸਰੀਰ ਹੋਰ ਥੋੜਾ ਸੁਸਤੀ ਜਿਹੀ ਹਟ ਜਾਂਦੀ ਹੈ, ਸਰੀਰ 'ਚੋਂ
ਬਿਲਕੁਲ ਵੀ ਜੀ ਬਿਲਕੁਲ ਨਹੀਂ ਸ਼ਾਮ ਨੂੰ ਤਾਂ ਸਾਡਾ, ਸ਼ਾਮ ਨੂੰ ਮੇਰੀ ਗੁੜੀਆ ਲੱਗੀ ਹੋਈ ਹੈ ਜੀ, ਇੱਥੇ ਸਵੀਮਿੰਗ ਕਲਾਸ ਸ਼ਾਮ ਨੂੰ ਉਹਨੂੰ ਲੈ ਜ ਹੈਗਾ, ਸੱਤ ਵਜੇ ਲੈ ਜਾਈਦਾ, ਸਾਢੇ ਅੱਠ, ਪੌਣੇ ਨੌ ਵਜੇ ਆਉਂਦੀ ਹੈ ਨਾਲ ਜਾਈਦਾ ਫਿਰ
ਚਲੋ ਐ ਵਧੀਆ ਵੀ, ਸਰੀਰ ਕੋਈ ਨਾ ਕੋਈ ਐਕਸਰਸਾਈਜ਼ ਕਰਦਾ ਹੋਏ ਨਾ ਫਿਰ ਸਰੀਰ ਸਹੀ ਰਹਿੰਦਾ, ਹਾਂਜੀ ਹਾਂਜੀ, ਬਿਮਾਰੀਆਂ ਘੱਟ ਲੱਗਦੀਆਂ ਐਵੇਂ। ਸ਼੍ਰੀਰ ਤੁਸਤ। ਸੁਸਤ, ਸੁਸਤੀ ਨਹੀਂ ਆਉਂਦੀ, ਚੁਸਤ ਰਹਿੰਦਾ ਸਰੀਰ ਹਨਾ।
ਬਿਲਕੁਲ ਜੀ ਬਿਲਕੁਲ- ਬਿਲਕੁਲ। ਐਕਟੀਵਿਟੀ ਜ਼ਰੂਰੀ ਚਾਹੀਦੀ ਹੈ ਸਰੀਰ ਨੂੰ।
ਹਾਂਜੀ, ਸਰੀਰ ਤੋਂ ਹੀ ਹੈ ਸਾਰਾ ਕੁਛ।
ਸਭ ਕੁੱਝ ਸਰੀਰ ਨਾਲ ਹੈ ਜੀ, ਸਰੀਰ ਤੰਦਰੁਸਤ ਹੈਗਾ ਹੈ, ਸਭ ਕੁੱਝ ਵਧੀਆ ਹੈ ਜੀ ਸਰੀਰ ਤੰਦਰੁਸਤ। ਨਹੀਂ ਹੈਗਾ, ਤਾਂ ਕੁੱਝ ਵੀ ਚੰਗਾ ਨਹੀਂ ਲੱਗਦਾ ਹੈਗਾ।
ਨਾ ਜੀ ਨਾ। ਜੇ ਤੁਸੀਂ ਬਿਮਾਰ ਹੋ, ਤਾਂ ਤੁਹਾਡਾ ਮਾਹੌਲ ਵਧੀਆ, ਤੁਹਾਨੂੰ ਤਾਂ ਵੀ ਸਹੀ ਨੀ ਲੱਗੇਗਾ।
ਬਿਲਕੁਲ। ਬਿਲਕੁ ਜੀ ਗਲਤ।
ਨਾਲੇ ਅੱਜ- ਕੱਲ੍ਹ ਨਾ, ਅੱਜ -ਕੱਲ੍ਹ ਖਾਣਾ ਪੀਣਾ ਵੀ ਥੋੜਾ ਉਵੇਂ ਹੋਇਆ ਦਾ ਹਨਾ।
ਸਾਰਾ ਜੰਕ ਫੂਡ, ਸਾਰੇ ਬੱਚੇ ਧਿਆਨ ਦਿੰਦੇ ਨੇ ਜੀ, ਰੋਟੀ -ਸਬਜ਼ੀ ਤਾਂ ਉਹਨਾਂ ਨੂੰ ਲੰਘਦੇ ਹੀ ਨੀ। ਜੰਕ ਫੂਡ ਜਿੰਨਾ ਮਰਜ਼ੀ ਮੰਗਵਾ ਦੋ, ਜਿੰਨੀ ਵਾਰ ਮਰਜ਼ੀ ਖਵਾ ਦਉ। ਸਾਡੇ ਟਾਈਮ ਤੇ, ਸਾਡੇ ਟਾਈਮ ਤੇ। ਕੋਈ ਜੰਕ ਫੂਡ ਨਹੀਂ ਹੁੰਦਾ ਸੀਗਾ ਜੀ, ਨਾ ਮੋਬਾਇਲ ਹੁੰਦੇ ਸੀਗੇ, ਨਾ ਟੀ ਵੀ ਹੁੰਦੇ ਸੀਗੇ।
ਹਾਂਜੀ‌
ਹੁਣ ਤਾਂ ਬੱਚਿਆਂ ਦਾ ਵੇਰਾ ਗਰ ਕੀਤਾ ਹੋਇਆ, ਬੱਚਿਆਂ ਨੂੰ ਉੱਠਣਾ, ਤਾਂ ਫੋਨ ਚਾਹੀਦਾ ਹੈਗਾ।
ਫੋਨ ਤੋਂ ਬਿਨਾਂ ਉਹਨਾਂ ਨੇ ਰੋਟੀ ਨਹੀਂ ਖਾਣੀ ਅੱਜ ਦੇ ਟਾਈਮ ਤੇ ਬੱਚਿਆਂ ਨੇ।
ਹਾਂਜੀ- ਹਾਂਜੀ, ਬਸ ਉਹੀ।
ਫੋਨ ਹੋਊਗਾ ਤਾਂ ਉਹਨਾਂ ਨੇ ਰੋਟੀ ਖਾਣੀ, ਬਿਲਕੁਲ ਜੀ ਬਿਲਕੁਲ, ਵੀਰ ਜੀ ਬਿਲਕੁਲ।
ਹਾਂਜੀ- ਹਾਂਜੀ, ਅੱਜ- ਕੱਲ੍ਹ ਤੇ ਬਸ ਮੋਲ ਹੀ ਵੀ।
ਚੁੱਲੇ। ਵਗੈਰਾ ਸਾਰੇ ਚੱਕਤੇ ਨੇ ਅੱਜ ਕੱਲ੍ਹ ਸਾਰਾ ਗੈਸ ਤੇ ਕੰਮ ਕਰਦੇ ਨੇ।
ਹਾਂਜੀ- ਹਾਂਜੀ।
ਭਾਂਡੇ ਵੀ ਅਲਮੀਨੀਅਮ ਦੇ ਵਰਤਣੇ ਸ਼ੁਰੂ ਕਰਤੇ, ਪਹਿਲਾਂ ਪਿੱਤਲ ਦੇ ਭਾਂਡੇ ਵਰਤੇ ਜਾਂਦੇ ਸੀਗੇ, ਕਲੀ ਕਰਦੇ ਸੀਗੇ। ਹਰ ਦੋ ਮਹੀਨੇ ਬਾਅਦ, ਤਿੰਨ ਮਹੀਨੇ ਬਾਅਦ, ਭਾਂਡਿਆਂ ਨੂੰ ਕਲੀ ਹੁੰਦੀ ਸੀ। ਵਧੀਆ ਸੀਗਾ ਉਹਨਾਂ ਵਿੱਚ, ਅੱਜ ਦੇ ਟਾਈਮ ਤੇ ਸਾਰਾ ਗੈਸਾਂ ਨੇ ਬੇੜਾ ਗਰਕ ਕੀਤਾ ਹੋਇਆ ਜੀ। ਚੁੱਲੇ ਬਾਰੇ ਤਾਂ ਘਰਾਂ 'ਚ ਪਤਾ ਨੀ ਹੋਣਾ ਕਈਆਂ ਨੂੰ।
ਹਾਂਜੀ-ਹਾਂਜੀ, ਪਿੱਤਲ ਨਾਲ ਬਿਮਾਰੀਆਂ ਵੀ ਨਹੀਂ ਲੱਗਦੀਆਂ ਸੀ। ਸਟੀਲ।
ਪਿੱਤਲ ਨਾਲ, ਲੋਹੇ ਨਾਲ, ਕੋਈ ਬਿਮਾਰੀ ਨੀ ਲੱਗਦੀ ਸੀਗੀ।
ਹਾਂਜੀ ਹਾਂ।
ਆਇਰਨ ਦੀ, ਕੈਲਸ਼ੀਅਮ ਦੀ, ਕਦੇ ਕਮੀ ਨੀ ਆਂਦੀ ਸੀ।
ਨਾ ਜੀ ਤੇ ਅੱਜ-ਕੱਲ੍ਹ ਦੇਖਲੋ ਤੁਸੀਂ।
ਅੱਜ ਕੱਲ੍ਹ ਐਲਮੀਨੀਅਮ ਵਰਤ-ਵਰਤ ਕੇ, ਅਲਮੀਨੀਅਮ ਜ਼ਹਿਰ ਐ ਜੀ ਬਿਲਕੁਲ।
ਹਾਂਜੀ।
ਕੂਕਰ ਸਾਰੇ ਐਲਮੀਨੀਅਮ ਦੇ ਨੇ ਭਾਂਡੇ ਅੱਸੀ ਪ੍ਰਸੈਂਟ ਭਾਂਡੇ ਐਲਮੀਨੀਅਮ ਦੇ ਆਂਦੇ ਨੇ।
ਹਾਂਜੀ -ਹਾਂਜੀ।
ਲੋਕੀ ਸਵੇਰੇ-ਸਵੇਰੇ ਸਟੀਲ ਦੇ ਕੱਪਾਂ ਵਿੱਚ ਚਾਹ ਪੀਂਦੇ ਨੇ, ਜਦਕਿ ਪਹਿਲਾਂ ਆਉਂਦੇ ਸੀਗੇ ਚੀਨੀ ਮਿੱਟੀ ਮਿੱਟੀ ਦੇ ਕੱਪ, ਸਭ ਤੋਂ ਵਧੀਆ ਸੀ।
ਹਾਂਜੀ, ਸਭ ਤੋਂ ਵਧੀਆ ਸੀ ਉਹ।
ਸਟੀਲਾਂ 'ਚ ਕੱਪ ਚਾਹ ਪੀਣ ਲਗ ਨੇ, ਪਲਾਸਟਿਕ ਦੇ ਕੱਪਾਂ ਚਾਹ ਪੀਣ ਲਗ ਗੇ, ਥਰਮੋਕੋਲ ਚੱਲ ਪੀ ਹੈਗੀ ਐ, ਡਿਸਪੋਜਲ ਵਗੈਰਾ ਇਹ ਸਾਰੇ ਜ਼ਹਿਰ ਨੇ, ਸਾਰੇ ਨੁਕਸਾਨ ਕਰਦੇ ਨੇ।
ਬਸ ਉਹ ਵੇਖਦੇ ਨੇ ਨਾ, ਬਈ ਵਧੀਆ ਡਿਜਾਇਨ ਬਣੇ ਦੇ ਨੇ। ਸਾ ਵਧੀਆ ਲੱਗਦੇ ਨੇ, ਉਹਦੇ ਵਿੱਚ।
ਵੀਰ ਜੀ, ਸਿਹਤ ਤੋਂ ਵੱਧ ਕੇ ਕੋਈ ਵਧੀਆ ਨੀ ਹੈਗਾ ਜੀ। ਸਿਹਤ ਤੰਦਰੁਸਤ ਹੈਗੀ ਐ, ਤਾਂ ਸਭ ਕੁਝ ਤੰਦਰੁਸਤ ਹੈਗਾ।
ਹਾਂ ਉਹ ਤੇ ਹੈ। ਚੀਨੀ ਮਿੱਟੀ ਵਧੀਆ ਹੁੰਦਾ ਸੀ, ਪਹਿਲੇ ਜਿਹੜਾ
ਸਭ ਤੋਂ ਵਧੀਆ ਹੁੰਦਾ ਸੀਗਾ ਵੀ-
ਹਾਂਜੀ।
ਹੁਣ ਤਾਂ ਅਜ-ਕਲ ਜੇ ਤੁਸੀ, ਕਿਸੇ ਲੇਡੀਜ਼ ਨੂੰ ਕਹਿ ਦੋ ਨਾ ਘਰੇ ਸਿਲੰਡਰ ਖਤਮ ਹੋ ਗਿਆ ਭਾਈ, ਇਕ ਦਿਨ ਚੁੱਲੇ ਤੇ ਰੋਟੀ ਬਣਾ ਲਾ ਤਾਂ ਉਹਨਾਂ ਕੋ ਰੋਟੀ ਨੀ ਪੱਕਣੀ ਹੈਗੀ, ਬਾਹਰੋਂ
ਨਾ ਈ, ਆਂਦੀ ਨੀ ਹੋਏਗੀ ਪਹਿਲੀ ਗੱਲ ਤੇ ਬਨਾਨੀ।
ਚੁੱਲ੍ਹੇ ਈ ਨਹੀਂ ਜਲਾਣਾ ਆਂਦਾ ਜੀ, ਮੋਸਟਲੀ ਘਰਾਂ ਦੇ ਵਿਚ।
ਨਾਲੇ ਅੱਜ-ਕਲ, ਹਾਂਜੀ ਪਿੰਡਾਂ ਵਿਚ ਕਰ ਲੈਂਦੇ ਨੇ- ਸ਼ਹਿਰਾਂ ਵਿਚ ਤਾਂ ਜਗ੍ਹਾ ਈ ਨਹੀ ਹੁੰਦੀ। ਹਾਂਜੀ ਜਗ੍ਹਾ ਈ ਨੀ ਹੈ ਕਰਨ ਦੀ-
ਹਾਂ, ਸ਼ਹਿਰ ਦੇ ਵਿਚ ਚੁੱਲਾ ਕਿਹੜਾ ਬਾਲੂਗਾ, ਕਿੱਥੇ ਕਰੂਗਾ। ਜਗ੍ਹਾ ਵੀ ਓਨੀ ਕੁ ਹੈਗੀ ਐ। ਕੁੱਝ ਸੁਸਾਇ ਟੀ ਆ ਜਾਂਦੀ ਐ। ਕੁੱਝ ਬੰਦੇ ਦਾ ਸਟੇਟਸ ਆ ਜਾਂਦਾ ਐ ਉਥੇ ਹੁਣ ਸਾਰੇ ਗੈਸਾਂ ਤੇ ਕਮ ਕਰਦੇ ਪਏ ਨੇ, ਉਥੇ ਇਕ ਬੰਦਾ ਜੇ ਚੁੱਲ੍ਹਾ ਬਾਲੂਗਾ ਉਥੇ ਬੰਦਾ ਕਹਿੰਦਾ ਮੇਰਾ ਸਟੇਟਸ ਖਰਾਬ ਹੋ ਰਿਆ
ਹਾਂਜੀ-ਹਾਂਜੀ, ਉਹ ਤੇ ਹੈ। ਫੇਰ ਉਹ ਕਹਿਣ
ਬੜੀਆਂ ਚੀਜ਼ਾਂ ਦਾ, ਬੜੀਆਂ ਚੀਜਾਂ ਦਾ, ਅਸਰ ਪੈਂਦਾ ਜੀ ਇਸ ਚੀਜ਼ ਤੇ
ਬੜੀਆਂ ਫਿਰ ਨਾਲੇ ਸੁਸਾਇਟੀ ਪੂਰੀ ਹੁੰਦੀ ਐ, ਆਸ ਪੜੋਸ ਤੇ ਵੀ ਦਿਕ
ਬਿਲਕੁਲ, ਸੁਸਾਇਟੀ ਦੇ ਵਿਚ ਫ਼ਰਕ ਪੈਂਦਾ ਹੈਗਾ। ਉਹਨਾਂ ਨੇ ਕਹਿਣਾ ਅਜ ਵੀ ਇਹ ਪੁਰਾਣੇ ਖਿਆਲਾਂ ਦੇ ਲੈ ਕੇ ਤੁਰੇ ਹੋਏ ਨੇ-
ਹਾਂਜੀ -ਹਾਂਜੀ, ਫੇਰ ਨਾ ਉਹ ਮਨ ਵਿਚ- ਹਾਂਜੀ- ਹਾਂਜੀ ਉਹ ਤੇ ਹੈ। ਬ ਇਹਦਾ ਵੀ ਫ਼ਰਕ ਪੈ ਜਾਦਾ ਨਾਲੇ ਅਜ -ਕਲ
ਹਰ ਬੰਦਾ ਕਹਿਦਾ ਜੀ ਮੈ ਉਸ ਤੋਂ ਵਧੀਆ ਬਣ ਕੇ ਦਿਖਾਵਾਂ, ਹਰ ਬੰਦਾ- ਆਪਣੇ ਨੇਬਰ ਤੋਂ ਵਧੀਆ ਬਣ ਕੇ ਦਿਖਾਉਣਾ ਚਾਹੁੰਦਾ ਹੈ, ਭਾਵੇਂ ਸਹੀ- ਢੰਗ ਨਾਲ ਨਿਕਲੇ ਤੇ ਭਾਵੇਂ ਗਲਤ ਢੰਗ ਨਾਲ ਨਿਕਲੇ, ਅਗਲਾ ਹਰ ਬੰਦਾ ਦੂਜਾ- ਦੂਜੇ ਬੰਦੇ ਨੂੰ ਨੀਚਾ ਦਿਖਾਉਣਾ ਚਾਹੁੰਦਾ, ਕਿ ਮੈ-
ਹਾਂਜੀ- ਹਾਂਜੀ- ਹਾਂਜੀ ਇਹ ਤੇ ਹੈ। ਚਾਹੇ ਆਪਣਾ ਇੰਨਾ ਕਰਨ ਜੋਗਾ ਨਾ ਵੀ ਹੋਏ- ਉਹ ਬੰਦਾ ਕਰੇਗਾ, ਜ਼ਰੂਰ ਦਿਖਾਏਗਾ, ਹਾਂਜੀ-
ਹਾਂਜੀ- ਹਾਂਜੀ -ਹਾਂਜੀ-
ਕਰੇਗਾ ਬੰਦਾ ਜਰੂਰ ਨਾ- ਬਸ, ਪਿੰਡਾਂ ਵਿਚ ਫੇਰ ਵੀ ਥੋੜ੍ਹੀ ਸਹੀ ਹੈ। ਲਾਈਫ ਵਗੈਰਾ ਨਾ ਜਿਵੇ, ਖਾਣਾ -ਪੀਣਾ ਹੋ ਗਿਆ।
ਹਾਂਜੀ, ਪਿੰਡਾਂ ਦੇ ਵਿਚ ਵਾਤਾਵਰਨ ਦਾ ਕਾਫੀ ਫ਼ਰਕ ਹੈ ਜੀ ਰਹਿਣਾ, ਖਾਣੇ- ਪੀਣੇ ਦਾ ਪੋਲਿਉਸ਼ਨ ਫਰੀ ਏਰੀਏ ਨੇ-
ਹਾਂਜੀ- ਹਾਂਜੀ, ਖਾਣਾ ਪੀਣਾ ਵਧੀਆ ਹੁੰਦਾ ਹੈ। ਆਪਣੀ ਖੇਤੀ ਹੁੰਦੀ ਫਸਲ।
ਪਿੰਡਾਂ ਦੇ ਵਿਚ ਸਭ ਤੋਂ ਪਹਿਲੀ ਤਾਂ ਸਭ ਤੋਂ ਵਧੀਆ ਗੱਲ ਇਹ ਹੈ। ਇਥੇ ਆਪਾਂ ਸਪੈਸ਼ਲ ਸਵੇਰੇ ਸੈਰ ਕਰਨ ਵਾਸਤੇ ਜਾਦੇ ਹਾਂ। ਪਿੰਡਾਂ ਦੇ ਵਿਚ, ਘਰ ਜਾਣ ਵਾਸਤੇ ਹੀ ਅੱਧਾ- ਅੱਧਾ, ਪੋਣਾ ਪੋਣਾ ਕਿਲੋਮੀਟਰ ਪੈਦਲ ਤੁਰ ਕੇ ਜਾਣ ਆਉਣਾ ਪੈਂਦਾ ਹੈ।
ਉਹ ਬਸ ਫਿਰ ਉਹੀ, ਸੈਰ ਹੋ ਜਾਦੀ ਹੈ ਏ।
ਸ਼ਹਿਰਾਂ ਦੇ ਵਿਚ ਤਾਂ ਅਜ ਦੇ ਟਾਈਮ ਤੇ ਜੇ- ਘਰੋਂ ਇਕ ਸਮਾਨ ਵੀ ਲੈਣਾ ਨਾ ਇਕ ਛੋਟਾ ਜਿਹਾ ਸਮਾਨ ਵੀ ਲੈਣਾ, ਤਾਂ ਵੀ ਬੰਦਾ ਐਕਟਿਵਾ ਨੂੰ- ਮਾਰਦਾ, ਐਕਟ ਸੈਲਫ ਸਟਾਰਟ ਕਰਦਾ, ਗੱਡੀਆਂ ਸਾਰੀਆਂ ਸੈਲਫ ਸਟਾਰਟ ਨੇ-
ਹਾਂਜੀ, ਬਸ ਬਹਿਣਾ ਹੋਵੇ ਤੇ ਚਣਾਵੇ-
ਐਪ ਇਨੇ ਚੱਲੇ ਹੋਏ ਨੇ ਬਾਜ਼ਾਰ ਦੇ ਵਿਚ- ਜਿਹੜੇ ਮਰਜ਼ੀ ਦੇ ਫੋਨ ਲਿਖਾਓ, ਔਡਰ ਮਾਰੋ, ਘਰੇ ਸਮਾਨ ਆ ਜਾਦਾ।
ਹਾਂਜੀ, ਛੋਟਾ- ਛੋਟਾ ਸਮਾਨ ਤੁਸੀ ਕਾਰ ਮੰਗਵਾ ਲੋ-
ਹਾਂ, ਘਰ ਸਰੀਰਾਂ ਦੀ ਐਕਟੀਵਿਟੀ ਕਿਥੇ ਹੋਣੀ ਹੈ। ਸਰੀਰ ਕਿਥੇ ਖੁੱਲ੍ਹਦੇ ਨੇ
ਨਾ ਜੀ ਨਾ, ਐਵੇਂ ਤਾਂ ਸਰੀਰ ਫਿਰ ਬਸ ਕਮਜ਼ੋਰ ਹੀ ਹੋ ਜਾਂਦੇ ਨੇ, ਬੈਠੇ- ਬੈਠੇ
ਮੈਂ ਛੋਟੇ- ਛੋਟੇ ਬੱਚਿਆਂ ਨੂੰ ਹੋਸਪਿਟਲਾਂ ਵਿੱਚ ਕਈ ਵਾਰ ਜਾ ਕੇ ਦੇਖਦਾ, ਛੋਟੇ -ਛੋਟੇ ਬੱਚੇ ਜੇ, ਨਜ਼ਰ, ਐਨਕਾਂ ਲੱਗੀਆਂ ਹੋਈਆਂ ਨੇ
ਹਾਂਜੀ ਐਨਕਾਂ ਲੱਗੀਆਂ ਹੁੰਦੀਆਂ, ਛੋਟੇ- ਛੋਟੇ ਬੱਚੇ ਮੋਬਾਇਲ
ਤਿੰਨ -ਤਿੰਨ ਸਾਲ ਦੇ ਬੱਚਿਆਂ ਨੂੰ ਐਨਕਾਂ ਲੱਗੀਆਂ ਦੱਸੋ, ਕੀ ਉਹਨਾਂ ਦੀਆਂ ਉਮਰਾਂ ਨੇ, ਤੇ ਕੀ ਉਹਨਾਂ ਨੇ ਹਜੇ ਦੇਖ ਦੇਖਿਆ ਹੈਗਾ, ਹੋਸਪਿਟਲ ਭਰੇ ਪਏ ਨੇ ਇਹਨਾਂ ਚੀਜ਼ਾਂ ਨਾਲ
ਕੀ ਹਜੇ, ਉਹਨਾਂ ਨੇ ਕੁਛ ਕੀਤਾ ਬਸ ਓਹੀ ਨਾ, ਫੋਨਾਂ ਦੇ ਅਡਿਕਸ਼ਨ ਲੱਗ ਜਾਂਦੇ ਨੇ ਫੋਨ ਸਾਰਾ ਦਿਨ ਚਲਾ
ਸਭ ਤੋਂ ਜ਼ਿਆਦਾ ਫੋਨਾਂ ਦਾ ਜਿਹੜਾ, ਪ੍ਰਚਲਨ ਹੋਇਆ ਹੈਗਾ ਇਹ ਕਰੋਨਾ ਕਾਲ ਦੇ ਵਿੱਚ ਹੋਇਆ ਹੈਗਾ ਹੈ ਬੱਚਿਆਂ ਨੂੰ ਓਨਲਾਈਨ ਸਟੱਡੀ ਕਰਾ ਦੋ ਜੀ, ਸਭ ਕੁਝ ਓਨਲਾਈਨ ਤੇ ਜੋਰ ਦੋ ਉਹਨਾਂ ਨੇ ਸਭ ਤੋਂ ਜ਼ਿਆਦਾ ਬੇਰਾਗਰਕ ਪਾਇਆ ਚੰਗਾ
ਬਸ ਅਜ ਤੱਕ, ਅਜ ਤੱਕ ਚੱਲਦੀ ਔਨਲਾਈਨ ਸਟੱਡੀ
ਅੱਜ ਤੱਕ ਚੱਲੀ ਜਾਂਦੀ, ਸਕੂਲਾਂ ਵਾਲਿਆਂ ਨੂੰ ਕੋਈ ਦਿੱ ਦਿੱਕਤ ਪਰੇਸ਼ਾਨੀ ਹੈ ਨਾਲ ਦੀ ਨਾਲ ਮੈਸੇਜ ਕਰ ਦੇਣਾ ਜ ਅਜ ਔਨਲਾਈਨ ਕੰਮ ਆਊਗਾ ਔਨਲਾਈਨ ਵਰਕਿੰਗ
ਹਾਂਜੀ ਵ ਫਿਰ ਉਹੀ ਬੱਚੇ ਕਹਿੰਦੇ ਨੇ ਔਨਲਾਈਨ ਕੰਮ ਕਰਨਾ, ਉਹ ਕੰਮ ਕਰਦੇ -ਕਰਦੇ ਫਿਰ
ਹੁਣ ਬੱਚੇ ਦੇ ਸਾਰਾ ਦਿਨ ਕੋਈ ਸਿਰ ਤੇ ਥੋਹਰਾ ਬੈਠ ਠੂਗਾ ਜੀ ਬੱਚੇ ਔਨਲਾਈਨ ਕੀ ਕੰਮ ਕਰਦੇ ਨੇ, ਕੀ ਨਈਂ ਕਰਦੇ ਹੈਗੇ।
ਹਾਂਜੀ ਉਹੀ ਨਾ, ਹੁਣ ਕੋਈ ਇੰਨਾ ਵੇਲਾ ਚ ਹੁੰਦਾ ਨੀ ਵੇਖੇਗਾ ਬੱਚਿਆਂ ਨੂੰ ਅੱਜ
ਆਦਤ ਪਕੱ ਜਾਂਦੀ ਬੱਚਿਆਂ ਦੀ।
ਹਾਂਜੀ ਹਾਂਜੀ। ਬੱਚੇ ਵੀ ਹੁਣ ਕੀ ਕਰਨ ਉਹਨਾਂ ਨੂੰ ਹੁਣ ਇੰਨਾ ਦਿਨ ਫੋਨ ਦਿਨੇਂ ਆ ਹੁਣ ਜਿਵੇਂ ਪੜ੍ਹਾਈ ਵਾਸਤੇ, ਹੁਣ ਉਹ ਚਲਾ ਲੈਂਦੇ ਗੇਮਾਂ ਵਗੈਰਾ ਕੁਛ ਹੋ ਗਿਆ
ਬਸ ਜੀ। ਫੋਨ ਬਣੇ ਸੀ ਸਹੀ ਵਰਤੋਂ ਵਾਸਤੇ, ਸਹੀ ਵਰਤੋਂ ਕਰਦੇ ਆਂ। ਫੋਨ ਵਰਗੀ ਕੋਈ ਰੀਜ਼ ਨਈਂ ਹੈਗੀ।
ਨਾ ਜੀ ਨਾ, ਬਹੁਤ ਵਧੀਆ ਜੀ ਬਹੁਤ ਵਧੀਆ। ਬਸ ਉਹੀ ਨਾ ਗ਼ਲਤ ਵਰਤਾਂਗੇ ਤੇ ਫੇਰ ਨੁਕਸਾਨ ਬੜੇ ਨਿਕਲਦੇ ਨੇ ਇਹਦੇ
ਨੁਕਸਾਨ ਬਹੁਤ ਗ਼ਲਤ ਪ੍ਰਣਾਮ ਨਿਕਲਦੇ ਜੀ ਇਹਨਾਂ ਦੇ ਹਰ ਚੀਜ਼ ਦੇ ਦੋ ਪਹਿਲੂ ਨੇ ਜੀ, ਸਿੱਧਾ ਵੀ ਤੇ ਪੁੱਠਾ ਵੀ।
ਹਾਂਜੀ ਹਾਂਜੀ ਇਹ ਤੇ ਹੈ ਜੇ ਸਹੀ ਇਸਤੇਮਾਲ ਕਰੀਏ ਤੇ ਵਧੀਆ ਸਾਨੂੰ ਲਾਭ ਮਿਲਣਗੇ। ਜੇ ਤਾਂ ਗ਼ਲਤ ਇਸਤੇਮਾਲ ਕਰੀਏ ਜੇ ਸਾਨੂੰ ਨੁਕਸਾਨ ਬੜਾ ਹੁੰਦਾ
ਨੁਕਸਾਨ ਹੁੰਦਾ ਜੀ।
ਹਾਂ, ਬਸ
ਹੋਰ ਸੁਣਾਓ ਜੀ ਘਰ ਪਰਿਵਾਰ ਸਭ ਵਧੀਆ ਜੀ।
ਹਾਂਜੀ ਸਭ ਵਧੀਆ ਸਾਡੇ ਘਰ, ਤੁਸੀਂ ਸੁਣਾਓ ਆਪਣੇ ਘਰ।
ਬਸ ਵਧੀਆ ਜੀ ਵਧੀਆ, ਸਭ ਚਰ ਦੀ ਗੱਲ ਵੀਰ ਜੀ ਬਹੁਤ ਵਧੀਆ ਲੱਗਿਆ ਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਵਧੀਆ ਲੱਗਿਆ ਜੀ, ਹਾਂਜੀ। ਠੀਕ ਐ ਵੀਰ ਜੀ, ਸਤਿ ਸ੍ਰੀ ਅਕਾਲ ਜੀ।